ਹਾਂਜੀ ਸ ਸ੍ਰੀ ਕਾਲ ਜੀ
ਸ ਸ੍ਰੀ ਕਾਲ ਜੀ, ਸ ਸ਼੍ਰੀ ਕਾਲ ਜੀ, ਠੀਕ ਹੋ?
ਬਸ ਵਧੀਆ, ਤੁਸੀਂ ਦੱਸੋ, ਠੀਕ ਹੋ? ਹੈਲੋ ਹੈਲੋ ਹੈਲੋ- ਅ ਹਜੀ ਹੈਲੋ ਹਾਂਜੀ ਹਾਂਜੀ ਹਾਂਜੀ, ਸਸ ਸ੍ਰੀ ਕਾਲ ਜੀ
ਠੀਕ ਹੋ ਜੀ
ਵਧੀਆ ਵਧੀਆ ਤੁਸੀਂ ਦੱਸੋ
ਤੁਸੀਂ ਯਾਦ ਕਰਦੇ ਨੀ ਅਸੀਂ ਕਰ ਲੀਏ ਫੋਨ
ਬਸ ਟੈਮ ਈ ਨਹੀ ਲੱਗਦਾ ਬੱਚਿਆਂ ਨਾਲ
ਅੱਛਾ, ਹਾਂ ਬਸ ਬੱਚੇ ਆਏ ਹੋਏ
ਹਾਂ, ਬਸ ਛੁੱਟੀਆਂ ਚ ਬੱਚੇ ਵੀ ਆਏ ਹੋਏ, ਨਾਲੇ ਅਪਨੀ ਵੀ ਕੁੜੀ ਛੋਟੀ ਏ, ਨਨਾਨ ਦੇ ਵੀ ਬੱਚੇ ਆਏ ਉਨੇ
ਜਾਂਦਾ ਹੈ ਕਿਧਰੇ
ਹਮ, ਫੇਰ ਛੁੱਟੀਆਂ ਚ ਈ ਆਂਦੀ ਐ ਨਨਾਣਾ ਵੀ
ਅੱਛਾ ਅੱਛਾ, ਸਾਡੇ ਵੀ ਆਏ ਹੋਏ ਏ ਜਠਾਣੀ ਹੁਣ ਗਈ ਹੈਗੀ ਆ ਪੇਕੇ ਮੈਂ ਕਿਹਾ ਚਲੋ, ਆਜੇਗੀ ਤੇ ਫਿਰ ਮੈਂ ਜਾਵਾਂਗੀ ਬਸ ਸਾਡੀ ਵੀ ਜੁਆਇੰਟ ਫੈਮਿਲੀ ਹੈਗੀ ਨਾ
ਹਾਂਜੀ-ਹਾਂਜੀ
ਹਾਂ, ਬਸ ਫੇਰਿ ਵਾਰੀ ਵਾਰੀ ਫਿਰ ਸਾਰੇ ਜਾਂਦੇ ਹੈਗੇ ਹੈਗੇ ਸੀ, ਬੱਸ ਹਾਂ, ਘਰ ਵੀ ਨੀ ਖਾਲੀ ਛੱਡਿਆ ਜਾਂਦਾ ਹੁਨ ਜਠਾਣੀ ਗਈ ਹੈ ਫਿਰ, ਉਹ ਆਏਗੀ ਮੈਂ ਜਾਵਾਂਗੀ ਮੈਂ ਥੋੜੇ ਦਿਨ ਲਗਾ ਕੇ ਆਂਗੀ, ਫਿਰ ਦਰਾਣੀ ਜਾਏਗੀ ਬਸ ਵਾਰੀ ਵਾਰੀ ਸਿਰ ਜਾਨਦੇ ਹੇਗੇ ਹਾਂਜੀ-ਹਾਂਜੀ, ਦਰਾਣੀ ਵੀ ਹੈਗੀ ਏ, ਬਸ ਮੰਮੀ ਡੈਡੀ ਬਜ਼ੁਰਗ ਹੈ ਨਾ, ਫਿਰ ਉਹਨਾਂ ਨੂੰ ਫਿਰ ਕਲੇ ਨੀ ਛੋੜਦੇ ਨਾ
ਨਹੀਂ ਨਹੀਂ ਬਿਲਕੁਲ ਛੱਡਣਾ ਵੀ ਕਿ ਹੋਇਆ, ਜਦ ਬਜ਼ੁਰਗ ਬੰਦੇ ਨੂੰ
ਹਾਂ, ਉਹੀ ਤੇ ਨਾ ਫਿਰ ਮੰਮੀ ਡੈਡੀ ਦਾ ਧਿਆਨ ਰੱਖਨਾ ਪੈਂਦਾ ਹੈਗਾ ਪਿੱਛੋਂ ਰੋਟੀ ਦੀ ਵੀ ਬਸ, ਇਹ ਕਿ ਚਲੋ ਜਆਇੰਟ ਫੈਮਿਲੀ ਚ ਏ ਹੁੰਦੇ, ਮੈਂ ਜਾਂਦੀ ਐ ਤੇ ਫਿਰ ਉ ਦਰਾਣੀ ਰੋਟੀ ਬਣਾ ਲੈਂਦੀ ਸਾਰੇਆ ਦੀ ਉਹ ਜਾਏ ਤੇ ਜਠਾਣੀ ਬਣਾ ਲੈਂਦੀ ਹੈਗੀ ਏ
ਹਾਂਜੀ-ਹਾਂਜੀ, ਉਹੀ ਤੇ ਫੇਰ ਓਹੀ ਵ ਇੱਥੇ ਤੇ ਫਿਰ ਕੱਲੇ ਈ ਆ ਅਸੀਂ ਅਸੀਂ ਜਾਈਏ ਪਿੱਛੇ ਕੋਈ ਰੋਟੀ ਵਾਲਾ ਹੋ ਬੰਦਾ ਈ ਨੀ
ਅੱਛਾ, ਕੱਲੀ ਕਲੀ ਨੂੰ ਹੈਗੇ ੳ ਤੁਸੀਂ, ਹੈ?
ਨਹੀਂ ਨਹੀਂ ਦੇਰ ਛੋਟਾ ਹੈ ਹਲੇ ਵਿਆਹ ਕੀਤਾ ਨੀ ਉਹਦਾ, ਬਸ ਦੇਖਦੇ ਪਿਆ ਉਹਦੇ ਵਾਸਤੇ ਵੀ। ਕੁੜੀ ਵੇਖਦੇ ਪਿਆ ਦੇਖੋ, ਇੱਕ ਤੇ ਮੰਨਦਾ ਨੀ ਉਹ ਵਿਆਹ ਵਾਸਤੇ ਕਹਿੰਦੇ ਕਰਨਾ ਨੀ। ਨਾ ਨੀ ਹਾਲੇ।
ਕੋਈ ਅਪਨੀ ਪਸੰਦ ਕੀਤੀ ਹੋਏਗੀ ਉਹਨੇ ਯਾ ਤੇ।
ਨਾ ਪਸੰਦ ਵੀ ਨੀ ਕੀਤੀ ਬਸ ਜੇਹੜੀ ਪਸੰਦ ਕੀਤੀ ਸੀ ਉਹ ਬੜੀ ਦੂਰ ਸੀ।
ਅੱਛਾ
ਹੁਣ ਕਹਿੰਦੇ ਨਹੀਂ, ਹੁਣੇ ਕਰਨਾ ਨੀ, ਬਈ ਹੁਣੇ ਮੈਂ। ਕੋਈ ਭਗਤੀ ਲਾਈਨ ਚ ਜਾਣਾ ਮੈਂ ਨੀ ਕਰਨਾ ਵਿਆਹ।
ਅੱਛਾ ਅੱਛਾ ਜਿਆਦਾ ਪੂਜਾ ਪਾਠ ਕਰਦਾ ਗ
ਬਸ ਕਰਦਾ ਹੀ ਹੈ ਇੰਨੀ ਵੀ ਨੀ ਕਰਦਾ ਪਰ ਉਹ ਕਹਿੰਦਾ ਮੈਂ ਵਿਆਹ ਨਹੀ ਕਰਨਾ! ਕਹਿੰਦਾ ਬੋਂਡ ਹੋ ਜਾਂਦਾ ਬੰਦਾ ਵਿਆਹ ਕਰਕੇ ਜ। ਨਾਨੀ ਨਾਲ।
ਨਹੀਂ ਤ ਜ਼ਰੂਰੀ ਹੈ ਫਿਰ ਅਜੇ ਤਾਂ ਨਹੀਂ ਪਤਾ ਚੱਲਦਾ ਫਿਰ ਅੱਗੇ ਵੱਡ ਹੋ ਬਜ਼ੁਰਗ ਜ਼ਰੂਰਤ ਹੁੰਦੀ ਹੀ ਹੈ ਸ
ਹਾਂਜੀ ਹਾਂਜੀ ਉਹੀ ਦੇਖੋ ਵਿਆਹ ਤੇ ਜ਼ਰੂਰੀ ਹੈ ਕਿਉਂਕਿ ਮਾਂ ਪਿਓ ਕਿੰਨੇ ਟਾਈਮ ਤਾਂ ਨਾਲ ਰਹਿਣਗੇ।
ਉਹ ਤੇ
ਸਾਰਿਆਂ ਦੇਖੋ ਸਾਡੀੇ ਵੀ ਥੋੜ੍ਹਾ ਅੱਗੇ ਫੈਮਿਲੀ ਵੱਧ ਜਾਏਗੀ।
ਹਾਂਜੀ ਹਾਂਜੀ ਸਹੀ ਗੱਲ ਹੈ ਬਿਲਕੁਲ ਚਾਹੀਦਾ। ਪਰਿਵਾਰ ਹੋਰ ਰੋਟੀ ਖਾ ਪੀ ਬੈਠੇ
ਬਸ ਹੁਣੇ ਖਾ ਕੇ ਬੈਠੇ ਹੀ ਸੀ।
ਅੱਛਾ ਅੱਛਾ
ਅੱਜ ਨਾ ਬਸ ਅੱਜ ਛਬੀਲ ਲਾਈ ਸੀਗੀ ਖਾੜੀ ਕਾਸ਼ਤੀ ਕਰਕੇ। ਤੇ ਬਸ ਉੱਧਰੋਂ ਆਏ ਆ ਸੱਤ ਸਾਡੇ ਸੱਤ ਵਜੇ। ਮੈਂ ਉਸ ਤੋਂ ਬਾਅਦ ਹੀ ਬਣਾਈ ਨਾਲ ਹੀ ਖਾ ਲਈ ਹੁਣੇ ਵਿਹਲੇ ਹੋ ਕੇ ਟਹਿਲਦੇ। ਬੇਸੀ ਛੱ
ਹਾਂ ਥਕਾਵਟ ਹੋ ਜਾਂਦੀ ਹੈ ਵੈਸੇ ਵੀ ਮਤਲਬ ਮੀਲ ਲਗਾਓ ਸਾਰਾ ਦਿਨ।
ਬਹੁਤ ਧੁੱਪ ਪੈਨੀ ਉੱਪਰੋਂ ਸਿਰ ਤੇ ਪੈ ਰਹੀ।
ਹਾਂ ਗਰਮੀ ਬਹੁਤ ਹੈਗੀ ਹੈ। ਵੀ ਹੁਣ ਬਰਸਾਤ ਬਰਸੁਤ ਹੋ ਜੇ ਥੋੜਾ ਮੌਸਮ ਠੀਕ ਹੋਵੇ। ਉਹ ਤਾਂ ਕਰ।
ਬਸ ਹੋਏ ਪੈਂਦੀ ਨੀ ਪਿਆ ਮੀਂਹ ਪੈਂਦਾ ਹੀ ਨੀ ਪਿਆ ਰੋਜ਼ ਮੌਸਮ ਬਣ ਜਾਂਦਾ ਮੀਂਹ ਵਾਲਾ। ਪਰ ਮੀਂਹ ਪੈਂਦਾ ਹੀ ਨਹੀਂ ਪਿਆ ਪਰ ਪਏ ਤੇ ਕੁਛ ਹੋਏ ।
ਸਹੀ ਗੱਲ ਸਾਡੇ ਵੀ ਆਏ ਹੋ ਹੈਗੇ ਹੈਗੇ ਬੱਚੇ ਕਹਿੰਦੇ ਫ ਘੁਮਆਣ ਲੈ ਜਾਓ ਘੁਮਾਣ ਕਿਤੇ ਲੈ ਜਾਓ ਰ ਸਟੇਸ਼ਨ ਤੇ ਲੈ ਜਾਓ ਘੁਮਣ ਸੀ। ਬੱਚੇ ਆਏ ਹੋਏ ਨਨਾਨ ਦੇ ਫੇਰ ਮੈਂ ਕਿਹਾ ਚਲੋ ਕੋਈ ਨੀ ਹੁਣ ਜਠਾਣੀ ਵੀ ਗਈ ਹੋਏ ਨਾ ਆ ਜਾ ਫੇਰ ਇਕੱਠੇ ਹੀ ਚੱਲਾਂਗੇ ਸਾਰੇ ਘੁੰਮਾ ਲਿਆਂਗੇ ਤੁਹਾਡ ਜਿਹੜੇ ਪਹਾੜ ੜਾ ਵਿੱਚ ਪਹਾੜਾਂ ਪਜੁੜਾਂ ਵਿੱਚ
ਹਾਂਜੀ ਹਾਂਜੀ ਦੇਖੋ ਪਹਾੜਾ ਚ ਜਾਇਆ ਜਾਏਗਾ ਕਿਉਂਕਿ ਇੱਥੇ ਲੋਕਲ ਤੇ ਕਿਧਰੇ ਜਾਇਆ ਨੀ ਜਾਣਾ।
ਹਾਂ ਬਲਕਿ ਇੱਥੇ ਗਰਮੀ ਬਹੁਤ ਹੈ ਇੱਥੇ ਮੇਲਾ ਲੱਗ। ਹੋਇਆ ਹੈਗਾ!
ਮੇਲੇ ਚ ਕਿੱਥੇ ਜੀ ਬੱਚੇ ਗਰਮੀ ਚ ਚੀਂ ਚੀ ਕਰਨਗੇ ਫੇਰ ਉਹੀ ਗੱਲ ਆ ਨਾ ਸਰੀਰ ਹੀ ਕਰਦੇ ਰਹਿੰਦੇ।
ਕਹਿੰਦੇ ਵਾਟਰ ਪਾਰਕ ਵਗੈਰਾ ਲੈ ਜਾਓ ਜਿਹ ਨੇ ਸਾਨੂੰ ਸਵਿਮਿੰਗ ਵਗੈਰਾ ਕਰਾ ਲ
ਹਾਂ ਵਾਟਰ ਪਾਰਕ ਜਾ ਸਕਦੇ ਹੋ ਦੇਖੋ।
ਸਹੀ ਗੱਲ ਹੈ ਮੈਂ ਕੋਈ ਗੱਲ ਨੀ ਲੈ ਜਾਗੇ ਵਾਟਰ ਪਾਰਕ।
ਹਾਂ ਵਾਟਰ ਪਾਰਕ ਲੈ ਜਾਓ ਕਿਉਂਕਿ ਅਸੀਂ ਵੀ ਗਏ ਸੀ ਬੱਚਿਆਂਏ। ਸੀ ਨਾ ਸਵਿਮਿੰਗ ਪੂਲ ਲੈ ਕੇ ਗਈ ਸੀ ਮੈਂ ਬੱਚਿਆਂ ਨੂੰ ਸਵਿਮਿੰਗ ਪੂਲ ਚ ਖੁਸ਼ ਰਹੇ ਨੇ ਬਈ ਚੱਲ ਇੱਕ ਅੱਧਾ ਦਿਨ ਘੁੰਮ ਆਈਏ ਸਵਿਮਿੰਗ ਪੂਲ ਚ।
ਅੱਛਾ, ਬਸ ਇਹ ਪਹਿਲਾਂ ਨਾਂਦੇ ਰਹੋ ਫਿਰ ਬਾਹਰ ਨਿਕਲੋ ਫਿਰ ਉਹੀ ਗਰਮੀ ਹੈਗੀ।
ਉਹ ਤੇ ਹੈ ਹੀ ਹੈ ਜੀ ਅਸੀਂ ਵੀ ਨਾਂਦੇ ਰਹੇ ਪਹਲੇ ਉਹ ਨਾ ਤੇ ਫਿਰ ਉਸ ਤੋਂ ਬਾਅਦ ਭੁੱਖ ਲੱਗ ਗਈ ਫਿਰ ਨਾਲ ਹੀ ਥੋੜੀ ਦੂਰ ਆ ਬੇਕਰੀ-ਬੂਕਰੀ ਜਿ ਸੀਗੀ ਉਹਦੇ ਦੇ ਬੱਚਿਆਂ ਨੂੰ ਪੈਟੀਸ ਪੁਟੀਸ ਬ੍ਰੈਡ ਪਕੌੜੇ ਵਗੈਰਾ ਖਵਾਏ ਸਾਰੇ ਮਿਲ ਕੇ ਗਏ ਸੀ ਅਸੀਂ।
ਅੱਛਾ-ਅੱਛਾ, ਹਾਂ ਤੇ ਮਜ਼ਾ ਤਾਂ ਹੀ ਆਂਦਾ ਸਾਰੇ ਆਪਣੇ ਹੋਣ ਨਾ ਮਿਲ ਕੇ ਜਾਓ ਤਾਹੀਂ ਮਜ਼ਾ ਆਂਦਾ ਹੈਗਾ ਸੀ।
ਹਾਂਜੀ ਹਾਂਜੀ ਹੁਣ ਵੀ ਕਹਿੰਦੇ ਪਏ ਸੀ ਬੱਚੇ ਚੱਲੋ ਚੱਲੋ। ਮੈਂ ਕਿਹਾ ਨਹੀਂ ਹੁਣੇ ਰੁਕ ਜੋੋ ਥੋੜਾ ਰੁਕ ਕੇ ਕਿਉਂਕਿ ਘੁੰਮਣ ਗਏ ਸੀ। ਅਸੀਂ ਬੱਚੇ ਅੰਬਰਸਰ ਘੋਮ ਕੇ ਆਏ ਨੇ।
ਅੱਛਾ।
ਮੈਂ ਕਿਹਾ ਚਲੋ ਵਧੀਆ ਘੁੰਮ ਆਓ।
ਹਾਂ ਦੇਖ ਦੇਖੋ ਛੁੱਟੀਆਂ ਚ ਹੀ ਆ ਜਾ ਸਕਦੇ ਬੱਚੇ। ਫਿਰ ਤੇ ਸਕੂਲ ਖੁੱਲ ਜਾਂਦੇ ਹੈਗੇ ਏਗੇ ਬਸ।
ਫਿਰ ਕਿੱਥੇ ਟੈਮ ਹੈ ਸਕੂਲ ਖੁੱਲ ਜਾਂਦੇ ਬੰਦਿਆਂ ਨੇ ਆਫਿਸ ਜਾਣਾ। ਠੀਕ ਨਾ ਫਿਰ ਉਸ ਤੋਂ ਬਾਅਦ। ਸਵਾ ਟਾਈਮ ਹੀ ਨੀ ਬੱਚਿਆਂ ਦਾ ਬੱਚਿਆਂ ਕੋਲ ਟਾਈਮ ਨਾ ਬੱਚਿਆਂ ਦੀ ਮਾਵਾਂ ਕੋਲ ਟਾਈਮ।
ਸਹੀ ਗੱਲ ਹੈ ਹੁਣ ਵੀ ਰਾਤੀ ਲੇਟ ਸਸੋਂ ਦੇ ਆ ਫਿਰ ਸਵੇਰੇ। ਥੋੜਾ ਹੋਮਵਰਕ ਵਗੈਰਾ ਕਰਾਉਂਦੀ ਆਂ ਉਹਨਾਂ ਦਾ ਮੈ ਅੱਜ ਛੁੱਟੀਆਂ ਖਤਮ ਹੋਣ ਵਾਲੀਆਂ ਅਜੇ ਪੂਰੇ ਕੰਮ ਵੀ ਨੀ ਹੋ। ਵਰਕ ਕੀਤੇ ਬੱਚਿਆਂ ਨੇ।
ਹਾਲੇ ਤਕ ਕੰਮ ਨੀ ਕੀਤਾ।
ਪੂਰੇ ਥੋੜਾ ਬਹੁਤ ਰਹਿ ਗਏ ਨੇ ਪ੍ਰੋਜੈਕਟ ਬਨਾਣੇ ਨੇ ਉਹ ਤੇ ਫਿਰ ਮਾਵਾਂ ਜੋਗੇ ਨੇ ਪ੍ਰੋਜੈਕਟ ਤੇ। ਬੱਚਿਆਂ ਜੋਗੇ ਥੋੜੀ ਹੈਗੇ ਹੁਣ ਸਾਡੇ ਵੀ ਆਇਆ ਗਿਆ ਛੁੱਟਿਆ ਚ ਚੈਨਾ ਪ੍ਰੋਜੈਕਟ ਇਨੇ ਮਿਲੇ ਬੱਚਿਆਂ ਨੂੰ। ਹੁਣ ਬੱਚੇ ਥੋੜੀ ਬਣਾ ਸਕਦੇ ਹਾਂ। ਮਾਵਾਂ ਬਨਾਣ ਮਾਵਾਂ ਬਨਾਣ ਮਾਵਾਂ ਨੇ ਈ ਬਨਾਣੇ ਬੱਚੇ ਥੋੜੇ ਏਡੇ ਵੱਡੇ ਵੱਡੇ। ਚਾਰਟ ਬਣਾ ਸਕਦੇ ਹੈਗੇ ਪ੍ਰੋਜੈਕਟ ਬਣਾ ਸਕਦੇ ਹੈਗੇ। ਉਹ ਮਾਵਾਂ ਨੇ ਬਣਾਣੇ ਹੈਗੇ ਜਿੰਨੇ ਵੱਡੇ ਸਕੂਲ ਤੇ ਓਨੇ ਵਡਿਆ।
ਬਿਲਕੁਲ ਬਿਲਕੁਲ ਜੀ ਸਹੀ ਕਹਿ ਰਹੇ ਹੋ ਬਹ ਓਹੀ ਹੈ ਸਕੂਲ ਵਾਲੇ। ਥੋੜੀ ਸੋਚਦੇ ਨੇ ਫੀਸਾਂ ਲੈਣੀਆਂ ਉਹਨਾਂ ਨੇ ਤੇ ਛੁੱਟੀਆਂ ਦੀ ਵੀ ਫੀਸਾਂ ਲੈਣੀਆਂ ਨੇ।
ਹਾਂ ਔਰ ਫਿਰ ਵਾਪਸ ਪੇ। ਦਿੰਦੇ ਹੈਗੇ ਆ ਐ ਨੀ ਕਿਤੇ ਲਗਾ ਲਈਏ ਜਾਂ ਕੁਛ ਵੀ ਤਾਂ ਜ਼ਿਆਦਾ ਗੁੱਸਾ ਆਂਦਾ। ਏਨੀ ਮਿਹਨਤਾਂ ਨਾਲ ਬਣਾਓ ਫਿਰ ਵਾਪਸ ਭੇਜ ਦਿੰਦੇ ਨੇ ਦੇਖ ਦੁਖ ਕੇ। ਵੀ ਆ ਤੇ ਕਿਧਰੇ ਲਗਾਓ ਤੁਸੀਂ ਹੈਂ ਯਾ ਉੱਥੇ ਸਕੂਲ ਰੱਦੀ ਚੱ ਸਟ। ਟ ਦਿੰਦੇ ਹੈਗੇ ਆ। ਫਿਰ ਇਨਾ ਮਨ ਦੁਖਦਾ ਹੈਗਾ ਮੈਂ ਤੇ ਐਦਕੀ ਕਿਹਾ ਮੈਂ ਕਿਹਾ ਮੈਂ ਨੀ ਪੂਰੇ ਬਣਾਉਣੇ ਹੈਗੇ ਇੱਕ।
ਬਹੁ ਇਕਾ ਦੁੱਕਾ ਹੀ ਲਾਂਦੇ ਨੇ ਜਿਦਾ ਵਧੀਆ ਲੱਗਦਾ ਏ।
ਹਾਂ ਉਹੀ ਤੇ ਹੈ ਨਾ। ਇੱਕ ਅੱਧਾ ਲਗਾ ਲੈਣਗੇ ਬਾਕੀ ਵਾਪਿਸ ਭੇਜ ਦਿੰਦੇ ਹੈਗੇ। ਹੁਣ ਸਾਡੇ ਤੇ ਫਿਰ ਹੋ ਜਾਂਦਾ ਆ ਨਾ ਕੰਮ ਖਰਾ।
ਬਿਲਕੁਲ ਜੀ ਬਿਲਕੁਲ ਸਹੀ ਕਹਿ ਰਿਹਾ। ਅਸੀਂ ਵੀ ਬਸ ਗਰਮੀ ਬਥੇਰੀ ਹੋਈ ਪਈ ਏ ਮੈਂ ਬੱਚਿਆਂ ਨੂੰ ਕਹਿ ਰਹੀ ਸੀ ਮੈਂ ਕਿਹਾ। ਕੰਮ ਤੇ ਖੈਰ ਇਹਨਾਂ ਨੇ ਨਬੇੜ ਲਿਆ ਸੀ। ਟੈਮ ਸੀਰ ਹੀ ਪਰ ਮੈਂ ਹੁਣ ਬੱਚਿਆਂ ਨੂੰ ਕਹਿ ਰਹੀ ਸੀਗੀ। ਕਿ ਬਈ ਥੋੜਾ ਬਹੁਤ ਜਿਹੜਾ ਪ੍ਰੋਜੈਕਟ ਪ੍ਰੋਜੂਕਟ ਰਹਿ ਗਿਆ ਉਹ ਕਰਲੋ। ਨਾਲੇ ਇਹਨਾਂ ਦੀ ਵੱਡੀ ਦੀਦੀ ਹੈਗੀ ਉਹਨਾਂ ਕੋਲੋਂ ਮੈਂ ਕ ਕਰਾ ਲੋ ਵੱਡੀ ਦੀਦੀ ਕੋਲੋਂ।
ਅੱਛਾ। ਹਾਂ ਠੀਕ ਏ ਹਾਂ ਛੁੱਟੀ । ਬਸ ਖਤਮ ਹੋਣ ਵਾਲੀ ਆ ਨਾ ਹੁਣ ਤੇ ਵੈਸੇ ਵੀ ਥੋੜੇ ਦਿਨ ਹੀ ਰਹਿ ਗੇ ਹੈਗੇ। ਹੋਰ
ਕੀ ਬਣਾਇਆ ਸੀ ਫੇਰ ਅਜ।
ਪ੍ਰੋਜੈਕਟ ਵੀ ਹੁਣ ਸਮਾਨ ਉਹਨਾ ਦਾ ਏਡਾ ਏਡਾ ਤੇ ਸਮਾਨ ਲੈ ਕੇ ਆਓ। ਇੰਨੇ ਪੈਸਿਆਂ ਦਾ। ਤੁਸੀਂ ਕੀ ਭਾਂਡੇ ਭੂੰਡੇ ਮਾਂਜ ਰਹੇ ਸੀ। ਤੁਸੀਂ ਭਾਂਡੇ ਭੂੰਡੇ ਮਾਂਜ ਰਹੇ ਸੀ।
ਹਾਂ ਨਹੀਂ ਬਸ ਥੋੜੀ ਜ ਰਸੋਈ ਸਮੇਟੀ ਹੈਗੀ। ਹੈਗੀ ਏ ਤੇ ਬਸ ਮੈਂ ਕਿਹਾ ਚੱਲ ਗੱਲ ਕਰ ਲਵਾਂ ਬੜੇ।
ਬ ਮੈਂ ਵੀ ਰੋਜ਼ ਸੋਚ ਰਹੀ ਸੀ ਅੱਜ ਕਰਾਂਗੀ- ਅੱਜ ਕਰਾਂਗੀ। ਠ ਬਸ ਫਿਰ ਟੈਮ ਹੀ ਨਹੀਂ ਲੱਗਦਾ ਬੱਚਿਆਂ ਨਾਲ ਸਾਰਾ ਦਿਨ ਲੰਘ ਜਾਂਦਾ।
ਨਹੀਂ ਹੈਗਾ ਹੈ ਛੁੱਟੀਆਂ ਤੇ ਵੈਸੇ ਹੀ ਨਹੀਂ ਬੱਚਿਆਂ ਨਾਲ ਹੀ ਨੀ ਟਾਈਮ ਮਿਲਦਾ ਹੈਗਾ।
ਨਾ ਨਾ ਬੱਚਿਆਂ ਨਾਲ ਕਿੱਥੇ ਟਾਈਮ ਮਿਲਦਾ। ਸਵੇਰੇ ਨੌ ਸਾਢੇ ਨੌ ਵਜੇ ਦਸ ਵੱਜ। ਜਾਂਦੇ ਨੇ ਉੱਠਦੇ ਉੱਠਦੇ ਨੂੰ ਨਾਲ ਹੀ ਫੇਰ ਗਿਆਰਾਂ ਸਾਢੇ ਗਿਆਰਾਂ ਬਾਰਾਂ ਵਜ। ਨਾਸ਼ਤਾ ਹੁੰਦਾ ਦ ਦੋ ਕੱਦ ਵੱਜ ਜਾਂਦੇ ਦੋ ਦਾ ਪਤਾ ਹੀ ਨਹੀਂ ਲੱਗਦਾ ਟੈਮ ਦਾ।
ਜਾਣ ਕਿਤੇੋਟੀ
ਬਸ। ਸਕੂਲ ਜਾਣਗੇ ਤਾਂ ਹੀ ਬਸ ਦੇਖਦੇ ਹਾਂ ਕਦੋ?
ਬਸ ਇੱਕ ਨੂੰ ਖੁਲ ਜਾਣੇ ਸਕੂਲ ਸਾਡੇ ਬੱਚਿਆਂ ਦੇ ਵੀ।
ਅੱਛਾ -ਅੱਛਾ। ਸਾਡੇ ਸ਼ਾਇਦ ਪੰਜ ਜਾਂ ਸੱਤ ਨੂੰ ਖੁੱਲਣੇ ਨੇ ਮੈਂ ਹਾਲੇ ਦੇਖੀ ਨੀ।
ਪੰਜ ਸੱਤ।
ਹੂੰ ਚਲੋ ਮੈਂ ਫਿਰ ਆਰਾਮ ਨਾਲ ਕਰਾਂਗੀ ਤੁਹਾਨੂੰ ਗੁੜੀਆ ਉਠ ਗਈ ਏ। ਉਹਨੂੰ ਸਵਾ ਲਾਂ ਮੈਂ।
ਹਾਂ ਚਲੋ ਕੋਈ ਨੀ ਮੁੜ
ਹੂੰ। ਤੁਸੀਂ ਲਾਣਾ ਚੱਕਰ ਲਾਣਾ ਇੱਧਰ। ਆਣਾ ਬੜਾ ਟੈਮ ਹੋ ਗਿਆ ਆਏ ਨੀ ਤੁਸੀਂ ਵੀ।
ਲਗਾਣਾ ਚੱਕਰ।
ਹਾਂਜੀ- ਹਾਂਜੀ ਬਿਲਕਲ।
ਆਣਾ ਆਪਣੀ ਨਣਾਨ ਨੂੰ ਲੈ ਆਣਾ।
ਠੀਕ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।
ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ।